ਕੀ ਹੋ ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ
ਸਭ ਵਧੀਆ ਨੇ ਸਭ ਵਧੀਆ ਨੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਗੱਲ ਕਰੀਏ ਤੁਹਾਨੂੰ ਦੱਸੀਏ ਅੱਜ ਕੱਲ੍ਹ ਸਾਨੂੰ ਆਪਣਾ ਇਨਵਾਇਰਮੈਂਟ ਵੀ ਕਿਵੇਂ ਸਾਫ਼ ਕਰਨਾ ਹੁੰਦਾ ਹੈ
ਨਹੀਂ ਸਹੀ ਰਣਵੀਰਮਟ ਸਾਫ਼ ਰੱਖਾਂਗੇ ਤਾਂ ਸਾਡੀ ਹੈਲਥ ਵਿੱਚ ਵੀ ਤਾਂ ਕਿੰਨਾ ਹੀ ਫ਼ਰਕ ਪੈਂਦਾ ਤੁਹਾਨੂੰ ਪਤਾ ਹੀ ਹੈ
ਬਿਲਕੁਲ ਬਿਲਕੁਲ ਕਈ ਤਾਂ ਇਏਦਾਂ ਦੇ ਲੋਕ ਹੁੰਦੇ ਨੇ ਜਿਹਨਾਂ ਨੂੰ ਕੁੱਛ ਪਤਾ ਪਤਾ ਹੀ ਨਹੀਂੀ ਹੈਗਾ ਇਨਵਾਇਰਮੈਂਟ ਨੂੰ ਕਿਵੇਂ ਸਾਫ਼ ਕਰਨਾ ਹੈ ਕਿਵੇਂ ਉਹਦਾ ਧਿਆਨ ਰੱਖਣਾ ਜਿਵੇਂ ਦੇਖੋ ਨਾ ਇਨਵਾਇਰਮੈਂਟ ਦੇ ਕਾਰਨ ਹੀ ਤੇ ਅਸੀਂ ਮਤਲਬ ਜਿਵੇਂ ਸਾਹ ਸੂਹ ਲੈਣੇ ਹਨਾ ਪੇੜ ਜਿੰਨੇ ਅਸੀਂ ਲਗਾਵਾਂਗੇ ਪੇ ਅਸੀਂ ਜਿੰਨੇ ਲਗਾਵਾਂਗੇ ਸਾਡੇ ਲਈ ਸਹੀ ਰਹੇਗਾ ਸਾਹ ਲੈਣ ਲਈ ਸਾਨੂੰ ਕੋਈ ਦਿੱਕਤ ਨੀ ਆਏਗੀ ਕੋਈ ਪਰੇਸ਼ਾਨੀ ਨਹੀਂੀ ਆਏਗੀ ਤੇ ਕਈ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਪਤਾ ਤੇ ਹੋਣਾ ਅੱਜ ਕੱਲ੍ਹ ਕਈ ਕਈ ਲੋਕ ਕਿਵੇਂ ਕੱਟਦੇ ਨੇ ਹਨਾ ਪੇੜਾਂ ਨੂੰ ਕੱਟ ਕੱਟ ਕੇ ਕਿੰਨੇ ਕਿੰਨੇ ਪਲਾਾਂਟਸ ਬਣਾਉਂਦੇ ਪਏ ਨੇ ਇਡੀ ਵੱਡੀ ਵੱਡੀ ਅ ਫਲੈਟਸ ਬੰਦੇ ਨੇ ਜਿਵੇਂ ਉਹ ਬਣਾਉਂਦੇ ਤੇ ਦੇਖੋ ਉਹਦਾ ਕੀ ਫਾਇਦਾ
ਸਾਡਾ ਇਨਵਾਇਰਮੈਂਟ ਚ ਸਾਹ ਲੈਣ ਲਈ ਸਾਨੂੰ ਦਿੱਕਤ ਹੋਏਗੀ ਤਾਂ ਕੀ ਫਾਇਦਾ ਹੈਵੇ ਜੇ ਫਲੈਟ ਬਣਾਉਣ ਦਾ ਵੀ ਦੇਖੋ ਆਪਾਂ ਆਸ ਪਾਸ ਤੇ ਗ੍ਰੀਨ ਖਾਂਗੇ ਤਾਂ ਕਿੰਨਾ ਵਧੀਆ ਉਹ ਰਹਿੰਦਾ ਹੈ ਇੱਕ ਤਾਂ ਸਵੇਰੇ ਸਵੇਰੇ ਤੁਸੀਂ ਜਾ ਕੇ ਸੈਰ ਕਰੋ ਪਾਰਕ ਵਿੱਚ ਜਾ ਕੇ ਕਿੰਨਾ ਵਧੀਆ ਲੱਗਦਾ ਹੈ
ਹਾਂਜੀ ਹਾਂਜੀ ਬਿਲਕੁਲ
ਔਰ ਆਪਾਂ ਹੀ ਆਪਦੇ ਇਨਵਾਇਰਮੈਂਟ ਨਾਲ ਇਵੇਂ ਛੇੜਛਾੜ ਕਰਾਂਗੇ ਤਾਂ ਕਿੰਨੀ ਗਲਤ ਗੱਲ ਹੈ, ਸਾਡੇ ਲਈ। ਸਾਡੀ ਆ ਆਣ ਅੱਗੇ ਆਉਣ ਵਾਲੀ ਜਨਰੇਸ਼ਨ ਲਈ ਕਿੰਨਾ ਉਹ ਹੋਏਗਾ ਇਹਦਾ ਕਿੰਨਾ ਖ਼ਤਰਨਾਕ ਹੈ, ਇਹ ਸਭ ਚੀਜ਼ਾਂ ਸਾਡੇ ਲਈ
ਬਿਲਕੁਲ ਬਿਲਕੁਲ ਖਤਰਨਾਕ ਹੀ ਇਹ ਦੇਖੋ ਜਿਸ ਕਿ ਸਾਡੇ ਕੋਲੋਂ ਸਹੀ ਤਰੀਕੇ ਨਾਲ, ਸਾਹ ਨਹੀਂ ਲਿੱਤੇ ਜਾਣਗੇ ਸਾਨੂੰ ਬਿਮਾਰੀਆਂ ਲੱਗੇਗੀ, ਅਸੀਂ ਆਪਣੀ ਇਨਵਾਇਰਮੈਂਟ ਨੂੰ ਸਾਫ਼ ਨਹੀਂ ਕਰ ਪਾਵਾਂਗੇ ਸਾਡੇ ਲਈ ਦਿੱਕਤ ਹੈ ਨਾ। ਸਾਡੇ ਲਈ ਪਰੇਸ਼ਾਨੀ ਹੈ, ਹਨਾ ਗੰਦਗੀ ਫੈਲੀ ਜਾਣੀ ਆ, ਦੇਖੋ ਗੰਦਗੀ ਵੀ ਅਸੀਂ ਫੈਲਾਉਣੀ ਆ, ਸਾਫ਼ ਵੀ ਅਸੀਂ ਕਰਨਾ ਆ, ਉਹਦਾ ਕੋਈ ਚੱਕਰ ਨਹੀ ਹੈਗਾ। ਬਟਾ, ਇਹ ਸਾਨੂੰ ਕਰਨ ਵਾਲਿਆਂ ਨੂੰ, ਪਤਾ ਹੋਣੀ ਚਾਹੀਦੀ ਨਾ।
ਮੈਂ ਤਾਂ ਆਪ, ਅੱਜ ਕੱਲ ਤਾਂ ਸਕੂਲਾਂ ਵਿੱਚ ਵੀ ਤੁਹਾਨੂੰ ਪਤਾ ਈ ਆ, ਕਿੰਨਾ ਕੁ ਦੱਸਦੇ ਨੇ ਕਿ, ਇੱਕ ਇੱਕ ਉਸ ਦਿਨ ਮੇਰੇ ਬੇਟੇ ਨੂੰ ਸਕੂਲ ਵਿੱਚ ਕਿਹਾ, ਕਿ ਤੁਸੀਂ ਨਾ ਆਪਦੇ ਘਰੋਂਓ ਮਤਲਬ ਪਲਾਂਟ ਦਾ ਇੱਕ ਪੌਦਾ ਲੈ ਕੇ ਆਇਆ ਕਰੋ। ਮਤਲਬ ਲੈ ਕੇ ਕੇ ਆਓ ਤਾਂ ਤੁਸੀਂ, ਬੱਚਿਆਂ ਨੂੰ ਸਿਖਾਇਆ ਜਾਂਦਾ ਨਾ, ਇਸ
ਹਾਂਆ, ਬਿਲਕੁਲ ਅੱਜ ਕੱਲ੍ਹ ਤਾਂ ਸਕੂਲਸ ਵੀ, ਇੰਨੇ ਵਧੀਆਂ ਹੋ ਚੁੱਕੇ ਨੇਂ ਹਨਾ। ਜਿਵੇਂ ਬੱਚਿਆਂ ਨੂੰ ਕੁੱਛ -ਕੁੱਛ ਐਕਟੀਵਿਟੀ ਕਰਕੇ ਦਿਖਾਂਦੇ ਨੇ, ਫੇਰ ਘਰੇ ਆ ਕੇ ਦੱਸਦੇ ਨੇ, ਮੰਮਾ ਅਜ ਅਸੀਂ ਇਹਦੇ ਨਾਲ ਚੀਜ਼ ਨਾਲ ਇਹ ਬਣਾਇਆ, ਉਹਦੇ ਚੀਜ਼ ਨਾਲ ਉਹ ਕੀਤਾ, ਬੜਾ ਵਧੀਆ ਵਧੀਆ ਲੱਗਦਾ, ਕਿ ਬੱਚਿਆਂ ਨੂੰ ਵੀ ਪਤਾ ਲੱਗਦਾ ਪਿਆ, ਆਪਣੇ ਨੇਚਰ ਬਾ ਬਾਰੇ ਆਪਣੀ ਇਨਵਾਰਮੈਂਟ ਬਾਰੇ, ਕਿ ਕਿੰਨਾ ਜ਼ਰੂਰੀ ਆ।
ਹਾਂ ਤਾਂ ਟੀਚਰ ਨੇ ਇਹੀ ਕਿਹਾ, ਜਿਵੇਂ ਤੁਸੀਂ ਕਿੱਥੇ ਜਾਂਦੇ ਹੋ, ਤੁਸੀਂ ਜਾਮੁਨ ਵਗੈਰਾ ਖਾਂਨੇ ਹੋ। ਮੇਰਾ ਬੇਟਾ ਦੱਸਦਾ ਪਿਆ ਸੀ। ਘਰ ਆ ਕੇ, ਮੰਮੀ ਉਹਨਾਂ ਨੇ ਆ, ਮੈਮ ਨੇ ਨਾ ਸਾਨੂੰ ਕਿਹਾ ਕਿ, ਤੁਸੀਂ ਕਿੱਥੇ ਜਾਂਨੇ ਹੋ ਜੇ ਤੁਸੀਂ ਕੋਈ ਫਰੂਟ ਵਗੈਰਾ ਖਾਂਦੇ ਹੋ, ਉਹਦੀ ਗਿਟਕ ਨੂੰ ਤੁਸੀਂ ਡਸਟਬਿਨ ਚ ਨਾ ਸੁੱਟਿਆ ਕਰੋ ਤੋ ਰੋਡ ਚ, ਜਿਵੇਂ ਮਿੱਟੀ ਹੁੰਦੀ ਹੈ ਤਾਂ ਉੱਥੇ ਸੁੱਟ ਦਿਆ ਕਰੋ, ਉਹ ਕੋਈ ਗੱਲ ਨੀ ਕਈ ਵਾਰ ਹੁੰਦਾ ਕੋਈ ਉਹ ਪੇੜ ਬਨ ਜਾਂਦਾ, ਕਿੰਨੇ ਟਾਈਮ ਬਾਅਦ ਤੁਹਾਨੂੰ ਪਤਾ ਹੀ ਆ।
ਬਿਲਕੁਲ ਬਿਲਕੁਲ ਇਹ ਤਾਂ ਗੱਲ ਸਹੀ ਹੈਗੀ ਆ, ਉਹਨੂੰ ਉੱਥੇ ਨਾ ਦੇ, ਜਿਵੇਂ ਉਹਨੂੰ ਥੋੜਾ ਜਿਹਾ ਖੱਡਾ ਕਰਕੇ, ਉਹਦੇ ਵਿੱਚ ਪਾ ਦੋ ਤੇ, ਉਹਨੂੰ ਉੱਪਰੋਂ ਦੀ ਬੰਦ ਕਰ ਦੋ, ਦੇਖੋ ਚੀਜ਼ ਵੀ ਵੇਸਟ ਨਹੀਂ ਹੋਈ ਚਲੋ ਕੁਛ ਨਾ ਕੁਛ ਤਾਂ, ਰੀਸਾਈਕਲ ਹੋਏਗਾ ਨਾ ਉਹਦਾ।
ਇੰਨੀ ਵਧੀਆ ਵਧੀਆ ਗੱਲ ਦੱਸਦੇ ਨੇ, ਕਿਵੇਂ ਆਪਦੇ ਇਨਵਾਇਰਮੈਂਟ ਨੂੰ ਤੁਸੀਂ ਠੀਕ ਕਰਨਾ, ਮਤਲਬ ਇਹ ਵੀ ਹੈ, ਬੱਚਿਆਂ ਨੂੰ ਦੱਸਿਆ ਜਾ ਕੱਲ ਉਸ ਦਿਨ ਬੇਟਾ ਦੱਸਦਾ ਪਿਆ ਸੀ ਸਕੂਲ ਵਿੱਚ ਮੈਮ ਨੇ ਕਿਹਾ ਕਿ ਤੁਸੀਂ, ਜਿਵੇਂ ਗੰਦ ਵਗੈਰਾ ਕੁਛ ਖਾਂਦੇ ਹੋ, ਉਹਵੇ ਫੈਕ ਦਿੰਦੇ ਹੋ ਉਹਨੂੰ ਤੁਸੀਂ ਅਲੱਗ ਅਲੱਗ ਕਲਰ ਦੇ ਡਸਟਬਿਨ ਬਣੇ ਹੁੰਦੇ ਨੇ, ਗ੍ਰੀਨ ਕਲਰ ਜਿਹੜੇ ਗ੍ਰੀਨ ਉਹ ਡਾਲੋ, ਐਵੇਂ ਕਰਕੇ ਡਸਟਬਿਨ ਬਣ
ਜਿਵੇਂ ਸਵੇਰੇ ਕਚਰੇ ਵਾਲਾ ਆਉਂਦਾ ਹੈਨਾ, ਉਹਦਾ ਵੀ ਕਿਵੇਂ ਲਿਖਿਆ ਹੁੰਦਾ ਆ, ਕਿ ਬਾਈ ਸੁੱਕਾ ਤੁਸੀਂ ਇਹਦੇ ਚ ਪਾਉਣਾ ਗਿੱਲਾ ਤੁਸੀਂ ਉਹਦੇ ਚ' ਪਾਉਣਾ ਦੇਖੋ ਅਗਲੇ ਬੰਦੇ ਨੇ ਹਜੇ ਰੱਖਿਆ ਤਾਂ ਵੀ ਹੈਗਾ। ਅਗਰ ਅਸੀਂ ਉਹ ਵੀ ਨੀ ਕਰਾਂਗੇ ਤੇ ਉਹਦਾ ਕੀ ਫਾਇਦਾ।
ਦੇਖੋ ਪਲਾਸਟਿਕ ਤਾਂ ਵੈਸੇ ਵੀ ਨਹੀਂ ਯੂਜ ਕਰਨਾ ਚਾਹੀਂਦਾ ਸਾਨੂੰ ਉਦਾਂ ਤਾਂ, ਕਿਉਂਕਿ ਤੁਹਾਨੂੰ ਪਤਾ ਜਲਾਉਂਦੇ ਆ ਤਾਂ ਕਿੰਨਾ ਸ ਦਾ ਇਨਵਾਇਰਮੈਂਟ ਖ਼ਰਾਬ ਹੁੰਦਾ ਹੈ
ਹਾਂਜੀ ਹਾਂਜੀ ਉਹ ਤਾਂ ਗੱਲ ਹੈਗੀ ਆ ਉਹ ਤਾਂ ਗੱਲ ਹੈ ਬਿਲਕੁਲ ਸਹੀ ਹੈ ਤੁਹਾਨੂੰ ਪਤਾ ਨਾਲੇ ਨਾ ਅੱਜ ਕੱਲ੍ਹ ਸਾਡੇ ਹੱਥ ਵੀ ਹੁੰਦਾ ਨਾ ਅਸੀਂ ਆਪਣੇ ਬੱਚੇ ਨੂੰ ਕਿਵੇਂ ਦੱਸਣਾ ਆ ਮੈਂ ਤੇ ਸਗੋਂ ਇਹ ਚੀਜ਼ ਸੋਚ ਰਹੀ ਸੀ ਮੈਂ ਤੇ ਚਲੋ ਤੁਹਾਡੇ ਨਾਲ ਗੱਲ ਕਰਦੇ ਹਾਂ ਅਸੀਂ ਇੱਕ ਨਾ ਮਤਲਬ ਇੱਕ ਅਸੀਂ ਨਾ ਕਮਿਨਿਟੀ ਬਣਾਉਦੇ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਨੇ ਹਾਂ ਹੀ ਲੋਕਾਂ ਨੂੰ ਦੱਸਣੇ ਹਾਂ ਕਿ ਹਾਂ ਬਈ ਸਾਡੇ ਲਈ ਇੰਨਾ ਜ਼ਰੂਰੀ ਕਿਉਂ ਇਨਵਾਇਰਮੈਂਟ ਨੂੰ ਸਾਫ਼ ਕਰਨਾ ਹਨਾ ਬਈ ਇਨਵਾਇਰਮੈਂਟ ਕਿੰਨ ਜਿੰਨੇ ਹਾਂ ਜਿੰਨੇ ਅਸੀਂ ਪੇੜ ਲਾਵਾਂਗੇ ਉਨੇ ਸਾਡੇ ਲਈ ਸਹੀ ਰਹੇਗਾ ਮਤਲਬ ਆਸ ਪੜੋਸ ਨੂੰ ਵੀ ਵਧੀਆ ਰਹੇਗਾ ਹਨਾ ਜਿਵੇਂ ਇੱਕ ਬੰਦਾ ਕੋਈ ਸ਼ੁਰੂਆਤ ਕਰੇਗਾ ਨਾ ਕਿਸੇ ਚੀਜ਼ ਦੀ ਤੇ ਉਹਨੂੰ ਵੇਗ ਵੇਖ ਕੇ ਕਿਸੇ ਨੂੰ ਤੱਕ ਲਾਏਗੀ ਕੋਈ ਤਾਂ ਕਰੇਗਾ ਨਾ
ਨਹੀਂ ਅੱਜ ਕੱਲ ਤਾਂ ਕਿੰਨਾ ਵੀਖਾਂਦੇ ਨੇ ਤੁਸੀਂ ਵੇਖਿਆ ਹੀ ਹੋਏਗਾ ਕਿ ਜਿਵੇਂ ਫਰੂਟ ਦੇ ਛਿਲਕੇ ਨੇ ਜਾਂ ਕੁਛ ਹੈ ਉਹਨੂੰ ਤੁਸੀਂ ਐਵੇਂ ਡਸਟਬਿਨ ਚ ਨਾ ਪਾਓ ਉਹਨੂੰ ਤੁਸੀਂ ਡੀਕਪੋਸਟ ਕਰਕੇ ਤੁਸੀਂ ਆਪਦੇ ਪਲਾਂਟ ਲਈ ਖਾਦ ਵੀ ਬਣਾ ਸਕ ਸਦਓ ਖਾ ਉਹ ਉਹ ਖਾਦ ਬਣਾ ਖਾਦ ਬਣਾ ਕੇ ਤੁਸੀਂ ਆਪਦੇ ਪਲਾਂਟ ਨੂੰ ਆਪਦੇ ਘਰ ਵਿੱਚ ਕਈ ਲੋਕਾਂ ਨੇ ਤਾਂ ਅ ਡਪਾਂ ਕੰਪੋਸਟ ਕਰਨ ਲਈ ਉਹ ਕੰਟੇਨਰ ਜੇ ਬਣਾ ਰੱਖੇ ਨੇ ਮੈਂ ਗਈ ਸੀ ਕਿਸੇ ਦੇ ਘਰ ਤਾਂ ਮੈਂ ਵੇਖਿਆ ਤਾਂ ਮੈਨੂੰ ਇੰਨਾ ਵਧੀਆ ਸੀਗਾ ਲੱਗਿਆ ਨਾ ਇਹ ਚੀਜ਼ਾਂ ਮੈਂ ਕਹਿ ਲੈ ਇਹ ਤਾਂ ਵਧੀਆ ਗੱਲ ਹੈ ਕਿ ਪਲਾਂਟ ਨੂੰ ਆਪਾਂ ਆਪਦੇ ਘਰ ਦੀ ਖਾਦ ਦੇ ਸਕਦੇ ਹਾਂ ਐਵੇਂ ਇਸ ਤਰੀਕੇ ਨਾਲ ਮੈਂ ਸਗੋਂ ਉਹਨੂੰ ਉਹਨੂੰ ਕਿਹਾ ਮੈਨੂੰ ਵੀ ਦੱਸਿਓ ਸਗੋਂ ਤੁਸੀਂ ਕਿਹਾ ਨਾ ਹੁਣ ਕਿ ਆਪਾਂ ਕੁੱਛ ਐਵੇਂ ਔਗਨਾਈਜ਼ ਕਰਦੇ ਨੇ ਜਿਵੇਂ ਲੋਕਾਂ ਨੂੰ ਅਵੇਅਰ ਕਰਨ ਲਈ ਕਿ ਇਨਵਾਇਰਮੈਂਟ ਨੂੰ ਤਾਂ ਆਪਾਂ ਉਹਨਾਂ ਨੂੰ ਵੀ ਦ ਬੁਲਾਵਾਂਗੇ ਮੈਂ ਉਹ ਦੱਸਣਗੇ ਜਿਵੇਂ ਸਭ ਨੂੰ ਕਿ ਐਵੇਂ ਜਿਹੇ ਕਰਕੇ ਤੁਸੀਂ ਡੀ ਕੰਪੋਸਟ ਕਰਕੇ ਪਲਾਂਟਸ ਚ ਖਾਦ ਬਣਾ ਕੇ ਆਪਦੇ ਘਰ ਵਿੱਚ
ਹਾਂਜੀ ਹਾਂਜੀ ਮੈਨੂੰ ਆਪ ਅੱਛਾ ਲੱਗਿਆ ਮੈਨੂੰ ਵੀ ਤੁਸੀਂ ਨਾ ਪੁੱਛ ਕੇ ਨਾ ਦੱਸਣਾ ਕਿਵੇਂ ਕਰਾਂਗੇ ਹਨਾ ਅਸੀਂ ਵੀ ਦੇਖਾਂਗੇ ਅਗਰ ਸਾਡੇ ਕੋਲ ਵੀ ਹੋ ਸਕੇਗਾ ਕਲਾਨਲੀਨਸ ਨੇ ਇਸ ਤੇ ਅਸੀਂ ਕਰਨੀ ਹੈ ਨਾ
ਨਹੀਂ ਉਹ ਤਾਂ ਬਿਲਕੁਲ ਕਹਿ ਰਹੇ ਸੀ ਬਹੁਤ ਆਸਾਨ ਹੈ ਇਹ ਤਾਂੀ ਮਤਲਬ ਕਹਿੰਦੇ ਦੇਖੋ ਤੁਸੀਂ ਆਪਦੀ ਫਰੈਸ਼ ਆਪਦੇ ਘਰ ਵਿੱਚ ਆਪਦੀ ਘਰ ਦੀ ਵੇਸਟੇਜ ਨਾਲ ਹੀ ਤੁਸੀਂ ਬਣਾਇਆ ਸਭ ਕੁਛ
ਹਾਂ ਬਿਲਕੁਲ ਬਿਲਕੁਲ
ਕਹਿੰਦਾ ਦੇਖੋ ਵੇਸਟੇਜ ਹੁੰਦੀ ਹੈ, ਤਾਂ ਇਨਵਾਇਰਮੈਂਟ ਵੀ ਆਪਾਂ ਪੂਰਾ ਕਚਰਾ ਬਾਹਰ ਫੈਕਦੇ ਹਾਂ ਤੋ ਇਨਵਾਇਰਮੈਂਟ ਵੀ ਸਾਡਾ ਕਿੰਨਾ ਖ਼ਰਾਬ ਹੁੰਦਾ ਹੈ ਇਹਦੇ ਨਾਲ
ਹਾਂਜੀ-ਹਾਂਜੀ ਇਹੀ ਹੈਗਾ ਆ ਤੁਹਾਨੂੰ ਪਤਾ ਤੇ ਹੈ ਤੁਹਾਨੂੰ ਤੁਹਾਨੂੰ ਮੈਂ ਇੱਕ ਇਗਜਾਮਪਲ ਦੇਵ ਤੁਸੀਂ ਮੰਨ ਲਓ ਜਿਵੇਂ ਆਪਾਂ ਬੀਚ ਤੇ ਜਾਂਦੇ ਹਾਂ, ਹਨਾ ਅਸੀਂ ਜਦੋਂ ਬੀਚ ਤੇ ਜਾਂਦੇ ਹਾਂ ਲੋਕੀ ਕੀ ਕਰਦੇ ਨੇ ਉੱਥੇ ਖਾਂਦੇ ਨੇ ਏਥੇ ਹੀ ਸੋਟ ਦਿੰਦੇ ਨੇ ਪਾਵੇਂ ਕੋਈ ਚਿਪਸ ਰੈਪਰ ਏ ਯਾਂ ਕੁਛ ਲਿਫਾਫ਼ ਵਗੈਰਾ ਹੁੰਦੇ ਨੇ ਉੇਹ ਇੱਥੇ ਸੁੱਟ ਦਿੰਦੇ ਨੇ ਹਨਾ ਹੁਣ ਜੇ ਅਸੀਂ ਅਸੀਂ ਮੰਨ ਲਓ ਅਸੀਂ ਜਾਰੇ ਹਾਂ- ਤਾਂ ਅਸੀ ਅਗਰ ਅਸੀਂ ਖਾ ਕੇ ਅਗਰ ਅਸੀਂ ਲਿਫ ਚਲੋ ਸਾਡੇ ਸਾਹਮਣੇ ਅਗਰ ਕਿਸੇ ਨੇ ਸੁੱਟਿਆ ਆ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਉਹਨੂੰ ਬੋਲਣਾ ਚਾਹੀਦਾ ਕਿ ਹਾਂ ਭਈ ਤੁਸੀਂ ਇੱਥੇ ਗੰਦ ਕਿਉਂ ਫੈਲਾ ਰਹੇ ਹੋ। ਅਗੇ ਸਭ ਕੁੱਛ ਹੈਗਾ ਡਸਟ ਬੀਨ ਵੀ ਲੱਗੇ ਦੇ ਨੇ ਤੁਸੀਂ ਉੱਥੇ ਜਾ ਕੇ ਸੁੱਟ ਦੋ ਪਰ ਇਨਾ ਉਨ੍ਹਾਂਨਾਂ ਲੋਕ ਲੋਕਾਂ ਨੇ ਕਰਨਾ ਨੀ ਹੈਗਾ ਤੇ ਏਦਾਂ ਹੀ ਅਸੀਂ ਗਏ ਤੇ ਸਾਡੇ ਨਾਲ ਵੀ ਕੋਈ ਬੈਠੇ ਦੇ ਸੀ ਤੇ ਅਸੀਂ ਕੀ ਕੀਤਾ ਉਹਨਾਂ ਨੇ ਕੁੱਛ ਖਾਧਾ ਤੇ ਉਹਨਾਂ ਨੇ ਰੈਪ ਪਰ ਉੱਥੇ ਸੁੱਟਤਾ ਤੇ ਅਸੀਂ ਵੀ ਕੁੱਛ ਖਾਧਾ ਤੇ ਅਸੀਂ ਕੀ ਕੀਤਾ ਰੈਪਰ ਨੂੰ ਨਾ ਅਸੀਂ ਚ ਪਾ ਲਿਆ ਦੇਖੋ ਅਗਲੇ ਬੰਦੇ ਨੇ ਦੇਖਿਆ ਕਿ ਹਾਂ ਬਈ ਇਹਨਾਂ ਨੇ ਕੁਛ ਖਾਧਾ ਇਹਨਾਂ ਨੇ ਸੁੱਟਿਆ ਨੀ ਹੈਗਾ ਇਹਨਾਂ ਨੇ ਆਪਣੇ ਕੋਲ ਰੱਖ ਲਿਆ। ਪਰ ਉਨੂੰ ਥੋੜਾ ਜਿਹਾ ਅਹਿਸਾਸ ਹੋਇਆ, ਫਿਰ ਉਹਨੇ ਨੇ ਅਪਣੇ ਸਾਰੇ ਰੈਪਰ ਚੁੱਕ ਕਿ ਫਿਰ ਉਹਨੇ ਡਸਟਬਿਨ ਦੇ ਵਿੱਚ ਪਾਏ। ਦੇਖੋ-
ਔਰ ਆਪਾਂ ਦੇਖੋ ਬੀਜ ਵਗੈਰਾ ਤੇ ਜਾਂਦੇ ਹਾਂ ਤਾਂ ਉੱਥੇ ਡਸਟਬਿਨ ਵੈਸੇ ਹੀ ਲੱਗੇ ਪਏ ਹੁੰਦੇ ਨੇ ਲੋਕਾਂ ਨੂੰ ਪਤਾ ਨੀ ਕਿੰਨਾ ਕੁ ਆਲਸ ਹੋ ਗਿਆ ਹੈ। ਇਹ ਸਭ ਚੀਜ਼ਾਂ ਲਈ ਬਸ ਵਿੱਚ ਦੱਸ ਵਿੱਚ ਨੀ ਪਾਣਾ ਅਗਰ ਤੁਸੀਂ ਨਹੀਂ ਡਸਟਬਿਨ ਚ ਪਾਣਾ ਆ ਤੇ ਪਾਸੇ ਰੱਖ ਲਵੋ ਜਦ ਜਾਂਦੇ ਬਾਕੀ ਪਾਦੋ ਡਸਟਬੀਨ ਚ ਉਹਨੂੰ ਕਿਹੜੀ ਕੀ ਗੱਲ ਏ। ਤੇੇ ਫਿਰ ਸਾਡੇ ਵਾਟਰ ਨੂੰ ਫਿਰ ਪਲੇਊਟ ਹੀ ਕਰਨਾ ਉਹ ਸਭ ਚੀਜ਼ਾਂ ਨੇ ਸਾਡਾ ਇਨਵਾਇਰਮੈਂਟ ਉਹਦੇ ਨਾਲ ਕਿੰਨਾ ਇਫਕਟ ਹੁੰਦਾ।
ਬਿਲਕੁਲ-ਬਿਲਕੁਲ ਦੇਖੋ ਜਿੰਨਾ ਅਸੀਂ ਗੰਦਗੀ ਫੈਲਾਵਾਂਗੇ ਨਾ ਜਿੰਨਾ ਅਸੀਂ ਗੰਦ ਪਾਵਾਂਗੇ ਭਾਵੇਂ ਤੁਸੀਂ ਓ ਕੋਈ ਵੀ ਗੰਧ ਲਲੋ ਕੂੜੇ ਦਾ ਗੰਧ ਲਲੋ ਪਲਾਸਟਿਕਾਂ ਦਾ ਗੰਦ ਲੈ ਲਓ ਹੋਰ ਚੀਜ਼ਾਂ ਦਾ ਗੰਦ ਲੈ ਲਓ ਉਹਦੇ ਨਾਲ ਸਾਡਾ ਇਨਵਾਇਰਮੈਂਟ ਦਾ ਇਫੈਕਟ ਪੈਣਾ ਹੀ ਪੈਣਾ ਆ- ਹੁਣ ਜਿਵੇਂ ਕਈ ਕਈ ਲੋਕ ਕਿੱਦਾਂ ਹੁੰਦੇ ਨੇ ਪਲਾਸਟਿਕ ਨੂੰ ਜਲਾ ਦਿੰਦੇ ਨੇ ਤੁਹਾਨੂੰ ਪਤਾ ਉਹਦਾ ਧੂੰਆਂ ਕਿੰਨਾ ਗੰਦਾ ਹੁੰਦਾ। ਉਹਦਾ ਧੂੰਆਂ ਤੇ ਕੋਈ ਵਾਇਰਮੈਂਟ ਤਾਂ ਪੈ ਰਿਹਾ ਨਾ ਹਵਾ ਚ ਤਾਂ ਹੁੰਦਾ ਤੂੰਆਂ ਸੋਰਿਆ ਸਾਨੂੰ ਤਾਂ ਲੈ ਲੈ ਤਾਂ ਆ ਰਹੀ ਹੈ ਨਾ ਜੇ ਇਹੀ ਚੀਜ਼ ਨੂੰ ਪਸਟ ਟਿਕ ਵੀ ਅੱਜ ਕੱਲ੍ਹ ਰੀ ਅ ਰੀਸਾਈਕਲ ਹੋ ਜਾਂਦਾ ਆ ਕਿੰਨੀ ਚੀਜ਼ਾਂ ਆਉਂਦੀਆਂ ਪਲਾਸ
ਹਾਂ ਮੈਂ ਵੇਖਿਆ ਲੋਕਾਂ ਨੇ ਅੱਜ ਚਲਦਾ ਪਲਾਸਟਿਕ ਦੀ ਬੋਤਲਾਂ ਦਾ ਉਹ ਜਿਵੇਂ ਬੈਠਣ ਲਈ ਬੈਂਚ ਬਣਾ ਰੱਖੇ ਟੇਬਲ ਬਣਾ ਰੱਖੇ ਇਨੇਂ ਵਧੀਆ ਵਧੀਆ ਓਦਾ ਯੂਜ ਕੀਤਾ ਗਿਆ ਤਾਂ ਐਡੇ ਇਹ ਇਨਾ ਵਧੀਆ ਲੱਗਿਆ ਓਨੂੰ ਲੱਗਦਾ ਹੀ ਨਹੀਂ ਪਿਆ ਕਿ ਇਹ ਮਤਲਬ ਪਲਾਸਟਿਕ ਦੀ ਖਾਲੀ ਬੋਤਲਾਂ ਨਾਲ ਬਣਿਆ ਹੋਇਆ ਹਾਂ ਸੱਚੀ ਬਹੁਤ ਵਧੀਆ ਲੱਗਦੇ ਪਏ ਸੀ ਮੇਨ ਗੱਲ ਹੈ ਦੇਖੋ ਇਨਵਾਇਰਮੈਂਟ ਵੀ ਸਾਡਾ ਸੇਫ ਰਿਹਾ ਔਰ ਉਹਦਾ ਯੂਜ਼
ਯੂਜ ਵੀ ਹੋ ਗਿਆ ਤੁਸੀਂ ਐਂ ਛੱਡੋ ਤੁਸੀਂ ਮਤਲਬ ਪਲਾਸਟਿਕ ਦੀ ਜਿਹੜੀ ਬੋਟਲਸ ਹੁੰਦੀਆਂ ਨੇ ਨਾ ਪਲਾਸਟਿਕ ਦੀ ਬੋਟਲਸ ਨੂੰ ਤੁਸੀਂ ਕੱਟ ਕੇ ਉਹਦੇ ਵਿੱਚ ਥੋੜੀ ਮਿੱਟੀ ਪਾ ਕੇ ਹੈਨਾ ਉਹਦੇ ਵਿੱਚ ਤੁਸੀਂ ਪਲਾਂਟ
ਬਿਲਕੁਲ ਸਹੀ ਗੱਲ ਹੈ ਤੁਹਾਡੀ ਤੁਹਾਡ ਨਾਲ ਸਾਡੇ ਐ ਇਨਵਾਇਰਮੈਂਟ ਨੂੰ ਵੀ ਸੇਫ ਉਹਦੇ ਲਈ ਵੀ ਸੇਫ ਹੋ ਗਿਆ ਗਰੀਨਰੀ ਵੀ ਹੋ ਗਈ ਤਾਂ
ਹੋਰ ਕੀ ਦੇਖੋ ਸਾਡਾ ਪਲਾਸ ਟਿਕ ਵੀ ਕੰਮ ਆ ਗਿਆ ਅਸੀਂ ਪੇੜ ਵੀ ਲਾਤਾ
ਨਹੀਂ ਉਹ ਤਾਂ ਹੈਈ ਨਹੀਂ ਐ ਤਾਂ ਮੈਨੂੰ ਬਹੁਤ ਵਧੀਆ ਗੱਲ ਲੱਗੀ ਹਾਂ ਮੈਂ ਵੇਖਿਆ ਸੀ ਇਕ ਰੀਲ ਚ ਉਹਨਾਂ ਨੇ ਕੀ ਕੀਤਾ ਸੀ ਲਾਈਨ ਪਾਇਜ਼ ਪਲਾਂਟ ਲਗਾਏ ਨੇ ਸੀ ਇਹਦੇ ਵਿੱਚ ਬੋਟਲਸ ਚ ਕਿਵੇਂ ਜਿਵੇਂ ਮਨੀ ਪਲਾਂਟ ਲਾ ਦਿੱਤਾ ਜਾਂ ਕੁਛ ਵੀ ਲਾ ਦਿੱਤਾ ਜਿਹੜਾ ਗਰੋ ਕਰਦਾ ਹੋਏਗਾ ਪਲਾਂਟ ਇਹਨਾ ਮਤਲਬ ਇੱਕਾ ਘਰ ਵੀ ਡੈਕੋਰੇਟ ਹੋ ਗਿਆ ਇੱਕ ਇਨਵਾਇਰਮੈਂਟ ਵੀ ਕਲੀਨ ਹੋ ਗਿਆ ਹੋਰ ਤੁਹਾਨੂੰ ਸਾਫ ਹਵਾ ਵੀ ਮਿਲ ਗਈ
ਹਾਂਜੀ ਹਾਂਜੀ ਚਲੋ ਬਾਕੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਾ ਅ ਜੋ ਅਸੀਂ ਐ ਅਵੇਅਰਨੈਸ ਵਾਲਾ ਕਮੇਟੀ ਕੱਢਣੀ ਹੈ ਨਾ ਤੇ ਮੈਂ ਤੁਹਾਨੂੰ ਫੋਨ ਮੈਸੇਜ ਸਾਰਾ ਕੁਝ ਦੱਸ ਦਾਂਗੀ ਕਿੱਥੇ ਆਉਣਾ ਹੈ ਕਦੋਂ ਆਣਾ ਠੀਕ ਹੈ ਤੁਹਾਨੂੰ ਮੈਂ ਵਟਸ
ਜ਼ਰੂਰ-ਜ਼ਰੂਰ-ਜ਼ਰੂਰ। ਬਿਲਕੁਲ, ਜ਼ਰੂਰ ਜੀ ਜ਼ ਵਧੀਆ ਲੱਗਿਆ, ਸਗੋਂ ਤੁਹਾਡੇ ਨਾਲ ਗੱਲ ਕਰਕੇ। ਖਾਲੀ
ਹਾਂਜੀ-ਹਾਂਜੀ। ਮੈਨੂੰ ਵੀ ਵਧੀਆ ਲੱਗਿਆ, ਤੁਹਾਨੂੰ ਠੀਕ ਹੈ, ਸਤਿ ਸ਼੍ਰੀ ਅਕਾਲ।